ਹਾਂਜੀ ਠੀਕ ਆ ਜੀ ਵਧੀਆ ਤੁਸੀਂ ਦੱਸੋ ਜੀ
ਵਧੀਆ ਜੀ ਵਧੀਆ ਪਰਿਵਾਰ ਠੀਕ ਹੈ ਜੀ ਆਪਣਾ
ਹਾਂਜੀ ਹਾਂਜੀ ਸਾਰੇ ਵਧੀਆ ਜੀ ਤੁਸੀਂ ਦੱਸੋ ਆਪਣੇ ਘਰ ਪਰਿਵਾਰ ਕਿਵੇਂ ਨੇ?
ਸਭ ਵਧੀਆ।
ਚਲੋ ਵਧੀਆ ਗੱਲ ਹੈ ਕਿ ਅੱਜ ਕੱਲ੍ਹ ਤਾਂ ਗਰਮੀ ਹੈ ਜਿਹੜੀ ਬਹੁਤ ਜ਼ਿਆਦਾ ਹੋਰ
ਬੁਰਾ ਹਾਲ ਹੈ ਮੈਮ ਸਾਡੇ ਤਾਂ ਲਾਈਟਿੰਗ ਨ ਹੈਗੀ ਦੋ ਦਿਨ ਹੋ ਗਹੀ ਕੋਈ ਨੈਟਵਰਕ ਨਹੀਂਆ ਰਿਹਾ ਕੁਛ ਵੀ ਨੀ ਬੁਰਾ ਹਾਲ
ਹਾਂਜੀ ਹਾਂਜੀ ਤੇ ਅੱਜ ਮੈਮ ਆਪਾਂ ਕਿਹੜੇ ਟੋਪਿਕ ਦੀ ਗੱਲ
ਅੱਜ ਮੈਮ ਆਪਾਂ ਸਰਦੀ ਦੇ ਮੌਸਮ ਤੇ ਗੱਲ ਕਰਾਂਗੇ ਹਾਂਜੀ
ਤੇ ਆਪਣੇ ਮੌਸਮ ਕਿੰਨੇ ਤਰ੍ਹਾਂ ਦੇ ਹੁੰਦੇ ਨੇ
ਮੌਸਮ ਤੁਸੀਂ ਇਹ ਲਾ ਲੋੋ ਮੈਡਮ ਸਰਦੀ ਹੋ ਗਈ
ਹਾਂਜੀ
ਗਰਮੀ ਹੋ ਗਈ ਬਸੰਤ ਰਿਤੂ ਹੋ ਗਈ ਦੇਖੋ ਇੱਕ ਪਤਝੜ ਹੋ ਗਈ ਹਾਂ ਹਾਂਜੀ ਤੇ ਜਿਹੜਾ ਇਹ ਸਰਦੀ ਦਾ ਮੌਸਮ ਹੈ ਦੇਖੋ ਇੱਕ ਠੰਡਾ ਮੌਸਮ ਮੰਨਿਆ ਜਾਂਦਾ ਹੈ ਹਾਂਜੀ ਜੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਲਾ ਲੋਓ ਵੀ ਠੰਢ ਬਹੁਤ
ਮੈਮ ਜਿਹੜਾ ਸਰਦੀ ਦਾ ਮੌਸਮ ਹੈ ਉਹ ਸਟਾਰਟ ਹੁੰਦਾ ਹੈ
ਅ ਹਾਂਜੀ ਹਾਂ ਹਾਂਜੀ ਹਾਂ ਅਕਤੂਬਰ ਦੇ ਵਿੱਚ ਸਟਾਰਟ ਹੁੰਦਾ ਜੀ ਉਹ
ਹਾਂਜੀ
ਕਹਿੰਵੀ ਅਕਤੂਬਰ ਦੇ ਮਤਲਬ ਲਾਸਟ ਡੇ ਤੇ
ਅੱਛਾ ਜੀ ਅੱਛਾ
ਜੀ ਹਾਂਜੀ
ਅਤੇ ਜਦੋਂ ਇਹ ਸਟਾਰਟ ਹੁੰਦਾ ਫਿਰ ਪਹਿਲਾਂ ਥੋੜ੍ਹਾ ਥੋੜ੍ਹਾ ਮੌਸਮ ਜਿਹੜਾ ਬਦਲਦਾ ਉਹ ਸ਼ੁਰੂ ਹੁੰਦਾ ਹੁੰਦਾ ਹੈਗਾ ਦੇ
ਹਾਂਜੀ ਜਿਵੇਂ ਆਪਾਂ ਇਹ ਕਹਿ ਦਿੰਦੇ ਮੈਡਮ ਜਿਵੇਂ ਤੜਕੇ ਆਥਣ ਦੀ ਠੰਡ ਜਿਹੀ ਹੋ ਜਾਂਦੀ ਹੈ
ਅੱਛਾ ਜੀ ਅੱਛਾ।
ਸਵੇਰੇ ਤੁਸੀਂ ਚਾਰ ਵਜੇ ਤੋਂ ਪੰਜ ਵਜੇ ਤੋਂ ਪਹਿਲਾਂ-ਪਹਿਲਾਂ ਲਾ ਲੋੋ, ਹਾਂਜੀ ਠੰਡ ਹੋ ਜਾਂਦੀ ਹੈ ਜਾਂ ਸ਼ਾਮ ਦੇ ਟਾਈਮ ਹੋ ਜਾਂਦੀ ਏ।
ਹਾਂਜੀ
ਹਾਂਜੀ ਦਿਨ ਨੋਰਮਲ ਰਹਿੰਦਾ ਦੇਖੋ ਮੌਸਮ।
ਹਾਂਜੀ ਹਾਂ ਤੁਸੀਂ ਇਹ ਲਾ ਲਓ ਕਿ ਸਰਦੀ ਦੇ ਵਿੱਚ ਤਾਂ ਜਿਹੜੀ ਆਪਾਂ ਨੂੰ ਧੁੱਪ ਹੈ ਉਹ ਬਹੁਤ ਵਧੀਆ ਲੱਗਦੀ।
ਹਾਂਜੀ-ਹਾਂਜੀ ਉਹ ਤਾਂ ਆਪਾਂ ਤੁਸੀਂ ਇਹ ਲਾ ਲਓ ਵੀ ਇਹ ਹੋ ਜਾਂਦਾ ਵੀ ਸੂਰਜ ਦੇ ਪਿੱਛੇ-ਪਿੱਛੇ ਭੱਜਣ ਵਾਲਾ ਕੰਮ ਹੋ ਜਾਂਦਾ। ਕੀ ਹਾਂਜੀ ਕਿਉਂ ਇਹ ਠੰਡਾ ਮੌਸਮ ਹੈ ਇੱਕ ਤਾਂ ਜ਼ਿਆਦਾ
ਹਾਂਜੀ ਤਾਂ ਸਹੀ ਗੱਲ ਐ।
ਹਾਂਜੀ
ਕਿਉਂਕਿ ਗਰਮੀ ਦੇ ਮੌਸਮ ਦੇ ਨਾਲੋਂ ਨਾ ਜਿਹੜਾ ਸਰਦੀ ਦਾ ਮੌਸਮ ਹੈਗਾ ਉਹ ਬਹੁਤ ਵਧੀਆ ਹੁੰਦਾ ਗਾ ਦੇਖੋ ਹਨਾ।
ਹਾਂਜੀ-ਹਾਂਜੀ
ਕਿਉਂਕਿ ਗਰਮੀ ਦੇ ਵਿੱਚ ਨੇ ਜਿਹੜੀਆਂ ਆਪਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ।
ਤਾਂ ਹੈਗਾ ਹੀ ਹੈ ਜੀ ਦੇਖੋ ਇੱਕ ਟਾਈਮ ਨਾ ਨਾਓ ਤਾਂ ਵੀ ਗਰਮੀ ਲੱਗਦੀ ਏ। ਠੀਕ ਹੈ ਜੀ ਪਸੀਨਾ ਦੇਖੋ ਬੁਰਾ ਹਾਲ ਹੋ ਜਾਂਦਾ ਹੁਣ ਜੇ ਲਾਈਟ ਨਹੀਂ ਆਂਦੀ। ਹਾਂਜੀ ਜਾਂ ਇਲੈਕਟ੍ਰੋਨਿਕ ਕੋਈ ਪ੍ਰੋਬਲਮ ਆ ਜਾਂਦੀ ਹੈ ਪਿੱਛੋਂ
ਹਾਂਜੀ ਹਾਂ ਤੇ ਤੁਸੀਂ ਲਾਾਲੋ ਵੀ ਸਰਦੀ ਦੇ ਮੌਸਮ ਦੇ ਵਿੱਚ ਆਪਾਂ ਸ਼ੁਰੂ ਦੇ ਵਿੱਚ ਆਪਾਂ ਸਿੰਪਲ ਕੱਪ ਕੱਪੜੇ ਪਾ ਕੇ ਆਸਾਨੀ ਨਾਲ ਇੱਧਰ-ਉਧਰ ਜਾ ਵੀ ਸਕਦੇ ਆ ਦੇਖੋ ਹਨਾ।
ਕਿਉਂਕਿ ਉਸ ਟਾਈਮ ਆਪਣਾ ਜਾਣ ਨੂੰ ਮਨ ਵੀ ਕਰਦੇ ਨਾ ਮੌਸਮ ਹੈ ਜਿਹੜਾ ਉਹ ਬਹੁਤ ਵਧੀਆ ਹੁੰਦਾ। ਕਿਉਂਕਿ ਆਪਣੇ ਕੋਲੇ ਇਹੀ ਟਾਈਮ ਹੈ ਜਿਹੜਾ ਹੁੰਦਾ ਹੈਗਾ।
ਹੁਣ ਗਰਮੀ ਦੇ ਵਿੱਚ ਤੁਸੀਂ ਇਹ ਲਾ ਲਓ ਮੈਮ ਸੱਤ ਵਜੇ ਸੱਤ ਸਾਡੇ ਸੱਤ ਆਰਾਮ ਨਾਲ ਗਰਮੀ ਇੰਨੀ ਜ਼ਿਆਦਾ ਪੈਣ ਲੱਗ ਜਾਂਦੀ ਹੀਟ ਪੈਂਦੀ ਐ।
ਹਾਂਜੀ ਬਿਲਕੁਲ ਜੀ।
ਕੋਈ ਆਮ ਇਨਸਾਨ ਦੇਖੋ ਬਾਹਰ ਨੀ ਨਿਕਲ ਸਕਦਾ ਕੋਈ ਕੰਮ ਨੀ ਕਰ ਸਕਦਾ ਹਨਾ ਜੀ। ਤੇ ਸਰਦੀ ਦੇ ਵਿੱਚ ਇਹ ਪ੍ਰੋਬ ਹਾਂਜੀ ਵੇਖੋ ਭਾਵੇਂ ਆਪਾਂ ਸਾਰਾ ਦਿਨ ਫਿਰੀ ਜਾਈਏ ਮਾਰਕੀਟ ਦੇ ਵਿੱਚ।
ਹਾਂਜੀ ਹਾਂ ਬਿਲਕੁਲ ਜੀ ਕਿਉਂਕਿ ਸਰਦੀ ਦੇ ਮੌਸਮ ਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਟੈਂਪਰੇਚਰ ਹੈ ਉਹ ਬਹੁਤ ਘੱਟ ਜਾਂਦਾ।
ਹਾਂਜੀ
ਤੁਸੀਂ ਲਾ ਲੋ ਵੀ ਆਪਣੇ ਪੰਦਰਾਂ ਕੁ ਡਿਗਰੀ ਹੁੰਦਾ ਹੋਣਾ ਮੇ ਬੀ।
ਹਾਂਜੀ-ਹਾਂਜੀ ਪੰਦਰਾਂ ਲਾ ਲਓ ਤੁਸੀਂ ਸਤਾਰਾਂ ਕੇ ਬਸ ਇੱਥੇ ਵਿੱਚ-ਵਿਚ ਹੀ ਰਹਿੰਦਾ। ਜਿਵੇਂ ਅੱਜ ਕੱਲ੍ਹ ਤੁਸੀਂ ਇਹ ਲਾ ਲਓ ਹੁਣ ਗਰਮੀ ਹੈ ਚਾਲੀ ਬਿਆਲੀ ਪੰਤਾਲੀ ਤੱਕ ਵੀ ਪਹੁੰਚ ਰਿਹਾ ਤਾਪਮਾਨ।
ਹਾਂਜੀ ਹਾਂ।
ਤੇ ਬਾਕੀ ਸਰਦੀ ਦੇ ਵਿੱਚ ਉਹੀ ਗੱਲ ਜਿਵੇਂ ਹੁਣ ਊਨੀ ਕੱਪੜੇ ਪਾਨੇ ਆ ਆਪਾਂ ਪਸ਼ਮ ਦੇ ਬਣੇ ਹੋਏ।
ਹਾਂਜੀ ਹਾਂ ਉਹ ਵੀ ਗਰਮ ਹੁੰਦੇ ਨੇ ਦੇਖੋ ਹਨਾ।
ਹਾਂਜੀ
ਤੁਸੀਂ ਲਾ ਲੋ ਵੀ ਸਰਦੀ ਦੇ ਵਿੱਚ ਕੀ ਹੈ ਆਪਾਂ ਜਿਹੜੇ ਗਰਮ ਕੱਪੜੇ ਪਹਿਨਦੇ ਆ ਦੇ ਦੇਖੋ ਉਹ ਆਪਾਂ ਗੂੜੇ ਰੰਗਾਂ ਦੇ ਵੀ ਪਹਿਨ
ਹਾਂਜੀ ਹਾਂਜੀ
ਕਿਉਂਕਿ ਸਰਦੀ ਦੇ ਵਿੱਚ ਤੁਸੀਂ ਲਾ ਲ ਅੱਜ ਕੱਲ ਤਾਂ ਇੰਨੇ ਮੋਟੇ ਕੱਪੜੇ ਚੱਲ ਰਹੇ ਨੇ ਕਿ ਆਪਾਂ ਨੂੰ ਸਰਦੀ ਤੋਂ ਪੂਰੀ ਤਰ੍ਹਾਂ ਬਚਾਉਂਦੇ ਨੇ
ਤਵਨ ਲਾਲ ਉਸ ਟਾਈਮ ਤ ਮੈਂ ਜਿਵੇਂ ਕੋਈ ਇਨਰ ਵਗੈਰਾ ਨੇ ਇਨਰ ਪਾ ਲੋ ਨੀਚੋਂ ਦੀ
ਹਾਂਜੀ ਹਾਂ ਫੇਰ ਆਪਾਂ ਸਿੰਪਲ ਕੱਪੜੇ ਆ ਜਿਹੜੇ ਉਹ ਪਾ ਸਕਦੇ
ਹਾਂ ਉਹ ਪਾਲੋ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਕਿ ਸਰਦੀ ਦਾ ਮੌਸਮ ਹੈਗਾ
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ
ਤੇ ਬਾਕੀ ਤੁਸੀਂ ਇਹ ਲਾ ਲਓ ਵੀ ਲੋਕ ਧੂਣੀ ਲਾ ਕੇ ਪੈਂਦੇ ਨੇ ਦੇਖੋ ਜਦੋਂ ਧੁੰਦ ਵਗੈਰਾ ਪੈਣ ਲੱਗ ਜਾਂਦੀ ਹੈ
ਹਾਂਜੀ ਹਾਂ ਇਹ ਤਾਂ ਬਹੁਤ ਵਧੀਆ
ਹਾਂਜੀ ਹਾਂਜੀ
ਕਿਉਂਕਿ ਜਿਹੜੇ ਲੋਕ ਨੇਗੇੇ ਉਹ ਇਕੱਠੇ ਹੋ ਕੇ ਬੈਠ ਜਾਂਦੇ ਨੇ ਦੇਖੋ ਆਪਣੇ ਘਰ ਦੇ ਅੱਗੇ ਧੂਣੀ ਲਗਾ ਕੇ ਹਨਾ ਦੋ ਚਾਰ
ਹਾਂਜੀ ਹਾਂਜੀ
ਜਿਹਦੇ ਨਾਲ ਕਿ ਉਹ ਆਪਣੇ ਵਿਚਾਰ ਆਪਣੀਆਂ ਸਮੱਸਿਆਵਾਂ ਨੇ ਇੱਕ ਦੂਜੀਆਂ ਨਾਲ ਸਾਂਝੀਆਂ ਵੀ ਕਰ ਸਕਦੇ ਨੇ।
ਹਾਂਜੀ ਮੈਮ ਹਾਂਜੀ ਇਹ ਤਾਂ ਹੈਗਾ ਹੈ।
ਹਾਂਜੀ। ਕਿਉਂਕਿ ਪਰ ਇਹ ਹੈਗਾ ਨਾ ਧੁੰਦ ਦੇ ਮੌਸਮ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਆਪਣੇ ਘਰੇ ਰਹਿਣਾ ਵੀ ਪਸੰਦ ਕਰਦੇ ਨੇ ਜਦਕਿ ਉਹ ਰਜਾਈਆਂ ਵਗੈਰਾ ਦੇ ਵਿੱਚ ਆਪਾਂ ਕਹਿੰਦੇ ਕੰਬਲ ਲੈ ਕੇ
ਹਾਂਜੀ ਉਹ ਅੰਦਰ ਵੀ ਬੈਠੇ ਮੈਡਮ ਦੇਖੋ। ਆਪ ਤਾਂ ਗੱਲਾਂ ਮਾਰੀ ਜਾਂਦੇ ਨੇ ਬਿਸਤਰੇ ਚ। ਕੋਈ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਹਨਾ ਜੀ।
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ। ਹਮ ਇਹ ਤਾਂ ਸਹੀ ਗੱਲ ਹੈ। ਕਿਉਂਕਿ ਸਰਦੀ ਦਾ ਮੌਸਮ ਆਪਣੇ ਲਈ ਬਹੁਤ ਹਾਂਜੀ ਹਾਂ। ਬਹੁਤ ਵਧੀਆ ਲੱਗਦਾ ਮੈਨੂੰ।
ਹਾਂਜੀ।
ਕਿਉਂਕਿ ਆਪਾਂ ਕੰਮ ਕਰਕੇ ਆਪਣੀ ਰਜਾਈ ਦੇ ਵਿੱਚ ਬੈਠਦੇ ਹਾਂ ਦੇਖੋ ਫੋਨ ਦੇਖਦੇ ਹਾਂ ਹਨਾ।
ਹਾਂਜੀ।
ਬਿਲਕੁਲ ਹੈਗਾ ਅਤੇ ਪਰ ਦੂਸਰਾ ਇਹ ਵੀ ਹੈ ਕਿ ਇਸ ਸਮੇਂ
ਹਾਂਜੀ।
ਧੁੰਦ ਪੈਂਦੀ ਹੈ ਉਹ ਬਹੁਤ ਜ਼ਿਆਦਾ ਪੈਂਦੀ ਹੈ। ਇਸ ਸਮੇ ਕ ਜਿਹੜੇ ਜੋਬ ਵਾਲੇ ਲੋਕ ਨੇ ਗੇ
ਹਮ। ਹਾਂਜੀ। ਹਾਂਜੀ ਹਾਂਜੀ। ਤੁਸੀਂ ਇਹ ਦੇਖਲਓ ਵੀ ਉਹ ਆਪਣਾ ਸਾਧਨ ਨਹੀਂ ਚਲਾ ਸਕਦੇ ਹਾਂਜੀ।
ਹਾਂਜੀ ਧੁੰਦ ਦੇ ਵਿੱਚ ਹੁਣ ਐਕਸੀਡੈਂਟਸ ਨੇ ਦੇਖੋ ਬਹੁਤ ਜ਼ਿਆਦਾ ਹੁੰਦੇ।
ਹਾਂਜੀ।
ਤੇ ਜਿਵੇਂ ਕਿ ਗੱਡੀਆਂ ਵਗੈਰਾ ਹੁੰਦੀਆਂ ਨੇ ਹੈਗੀਆਂ ਉਹ ਇੱਕ ਦੂਜੇ ਨਾਲ ਟੱਕਰ ਆ ਜਾਂਦੀਆਂ ਨੇ।
ਹਾਂਜੀ ਐਕਸੀਡੈਂਟ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ।
ਹਾਂਜੀ ਹਾਂ ਕਿਉਂਕਿ ਉਸ ਸਮੇਂ ਨਾ ਜਿਹੜਾ ਸਵੇਰ ਦਾ ਟਾਈਮ ਹੁੰਦਾ ਉਦੋਂ ਕੁਛ ਵੀ ਨੀ ਦਿਸਦਾ ਹੁੰਦਾ ਤੁਸੀਂ ਲਾ ਲਓ ਕਿ ਦੱਸ ਗਿਆਰਾਂ ਵਜੇ ਤੇ ਤਕਰੀਬਨ। ਆਸ-ਪਾਸ, ਸਵੇਰੇ ਵੇਲੇ ਜਿਹੜੀ ਧੁੰਦ ਧੁੰਦ ਹੁੰਦੀ ਆ ਬਹੁਤ ਜਿਆਦਾ ਹੁੰਦੀ ਏ।
ਸੁਣਗਣੀ ਵੀ ਮੈਡਮ ਬਹੁਤ ਹੁੰਦੀ ਹੈ।
ਹਾਂਜੀ ਬਿਲਕੁਲ। ਇਸ ਸਮੇਂ ਨਾ ਜਦੋਂ, ਆਪਾਂ ਖੇਤਾਂ ਦੇ ਵਿੱਚ ਦੇਖਦੇ ਹਾਂ, ਤਾਂ ਜਿਹੜਾ ਉਹ ਮੌਸਮ ਹੈ ਵਧੀਆ ਤਾਂ ਬਹੁਤ ਲੱਗਦਾ।
ਵੈਸੇ ਇਹ ਖੇਤਾਂ ਵਾਸਤੇ ਮੈਮ ਮੌਸਮ ਇਹ ਵਧੀਆ।
ਹਾਂਜੀ ਹਾਂ ਪਰ ਇਹ ਕਈ ਲੋਕਾਂ ਲਈ ਦਿੱਕਤ ਵੀ ਕਹਿ ਦੇ ਨੇ। ਸ਼ੁਰੂ ਕਰਦਾ ਹਨਾ।
ਸ਼ੁਰੂ ਕਰਦਾ ਹਾਂਜੀ-ਹਾਂਜੀ ਕਿਉਂ ਹੁਣ ਤੁਸੀਂ ਇਹ ਲਾ ਲਓ ਬੱਚਿਆਂ ਨੂੰ ਦੇਖੋ ਸਰਦੀ ਲੱਗ ਜਾਂਦੀ ਐ। ਛੋਟੇ ਬੱਚੇ ਨੂੰ ਛੋਟੇ ਬੱਚੇ ਨੂੰ ਜ਼ਿਆਦਾ ਖ਼ਤਰਾ ਇਹਨਾਂ ਚੀਜ਼ਾਂ।
ਕਿਉਂਕਿ ਖੰਘ ਜ਼ੁਕਾਮ ਦੇਖੋ ਨੋਰਮਲ ਹੁੰਦਾ ਗਾ।
ਹਾਂਜੀ ਛਾਤੀ ਵੀ ਜੈਕੜਨ ਹੋਗੀ ਦੇਖੋ।
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ।
ਹਾਂਜੀ।
ਇਸ ਤੋਂ ਇਲਾਵਾ, ਦਸੰਬਰ ਦੇ ਮਹੀਨਾ ਦੇਖੋ ਸਰਦੀ ਦਾ ਮਹੀਨਾ ਹੈਗਾ ਹਨਾ। ਇਹਦੇ ਵਿੱਚ ਜਿਹੜਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਉਹ ਵੀ ਮਨਾਇਆ ਜਾਂਦਾ।
ਉਹ ਵੀ ਮਨਾਇਆ ਜਾਂਦਾ ਹਾਂਜੀ।
ਲੋਕ ਇਸ ਸਮੇਂ ਲੰਗਰ ਜਾ ਲਾਉਂਦੇ ਨੇ ਤੇ ਸਰਹੰਦ ਜਿਹਨੂੰ ਆਪਾਂ ਅਨੰਦਪੁਰ ਸਾਹਿਬ ਕਹਿਣਿਆਂਗੇ ਤੇ
ਹਾਂਜੀ-ਹਾਂਜੀ ਜੋੜ ਮੇਲਾ।
ਜੋੜ ਮੇਲਾ ਉੱਥੇ ਉਹਨਾਂ ਦੀ ਵੀ ਯਾਦ ਹੈ ਜਿਹੜੀ ਸ਼ਹੀਦੀ ਦਿਵਸ ਹੈਗਾ। ਉਹਨੂੰ ਤਾਜ਼ਾ ਕਰਦੇ ਨੇ ਉੱਥੇ
ਹਾਂਜੀ
ਤੁਸੀਂ ਲਾ ਲੋ ਵੀ ਉਹ ਇੰਨੀ ਠੰਡ ਦੇ ਵਿੱਚ ਵੀ ਉੱਥੇ ਲੰਗਰ ਨੇ ਜਿਹੜੇ ਉਹ ਲਗਾਉ ਦੇ ਨੇਗੇ। ਪਰ ਜਿਹੜੇ ਅੱਜ ਅੱਜ-ਕੱਲ੍ਹ ਨੇਗੇ ਆਪਣੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਨੇ, ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਲਾਉਂਦੇ ਨੇ।
ਵੀ ਮਤਲਬ ਵਧੀਆ ਮਨਾਉਂਦੇ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਇਹ ਤੁਸੀਂ ਮੈਨੂੰ ਇਹ ਲੱਗਦਾ ਮੈਡਮ ਚੌਵੀ-ਪੱਚੀ
ਹਾਂਜੀ, ਹਾਂਜੀ ਚੌਵੀ, ਪੱਚੀ, ਛੱਬੀ ਦਾ ਲਾ ਲੋ ਜਾਂ ਪੱਚੀ ਛੱਬੀ ਸਤਾਈ ਦਾ, ਬਸ ਇੱਥੇ ਕੀ ਹੁੰਦਾ ਦੇਖੋ ਹੈਨਾ।
ਤੁਸੀਂ ਇਹ ਦੇਖੋ ਵੀ ਉਹ ਛੋਟੇ-ਛੋਟੇ ਬੱਚੇ ਸੀਗੇ ਹਨਾ ਕਿਵੇਂ ਸਰਦੀ ਦੇ ਵਿੱਚ ਬੈਠੇ।
ਹਾਂਜੀ ਉਹਨਾਂ ਨੂੰ ਦੇਖੋ ਕਿੱਦਾਂ ਨੀਹਾਂ ਦੇ ਵਿੱਚ ਚਣਾਇਆ ਗਿਆ। ਪਰ ਉਹਨਾਂ ਨੇ ਸੀ ਨਹੀਂ ਕੀਤੀ ਕਿਉਂਕਿ ਉਹ ਆਪਣਾ ਧਰਮ ਸੀ ਜਿਹੜਾ ਨਹੀਂ ਛੱਡ ਕੱਢਣਾ ਚਾਹੁੰਦੇ ਸੀ ਤੇ
ਇਹ ਐ ਵੀ ਸਰਦੀ ਦਾ ਮੌਸਮ ਹੈ ਜਿਹੜਾ ਵਧੀਆ ਤਾਂ ਬਹੁਤ ਹੈ ਪਰ ਇਹਦੇ ਨਾਲ ਕਈ ਜਿਹੜੀਆਂ ਯਾਦਾਂ ਨੇ ਦੇਖੋ ਹੁਣ ਉਹ ਵੀ ਲੋਕਾਂ ਦੀਆਂ ਜੁੜੀਆਂ ਹੋਈਆਂ ਨੇਗੀਆਂ। ਦੂਸਰਾ ਇਹ ਆ ਕਿ ਸਰਦੀ ਦੇ ਮੌਸਮ ਦੇ ਵਿੱਚ ਹੀ ਬਹੁਤ ਸਾਰੇ ਫੰਕਸ਼ਨ ਕੀਤੇ ਜਾਂਦੇ ਨੇ ਦੇਖੋ।
ਹਾਂਜੀ ਜਿਵੇਂ ਹੁਣ ਵਿਆਹ ਸ਼ਾਦੀ ਲਾ ਲਓ ਤੁਸੀਂ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦੇ।
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ, ਇਹ ਤਾਂ ਹੈਗਾ ਗਾ।
ਵਧੀਆ ਕਾਫ਼ੀ ਹੱਦ ਤੱਕ ਵਧੀਆ ਵੀ ਏ ਮੌਸਮ ਤੇ
ਹਾਂਜੀ ਹਾਂ
ਕਾਫ਼ੀ ਮਤਲਬ ਤੁਸੀਂ ਇਹ ਲਾ ਲੋ ਬੱਚਿਆਂ ਨੂੰ ਵੀ ਦਿੱਕਤਾਂ ਆਂਦੀਆ ਨੇ।
ਹਾਂਜੀ ਦਿੱਕਤਾਂ ਤਾਂ ਆਉਂਦੀਆਂ ਨੇ ਪਰ ਇਹ ਹੈ ਕਿ ਆਪਾਂ ਜੇਕਰ ਵਧੀਆ ਕੱਪੜੇ ਪਾ ਕੇ ਰੱਖ ਰੱਖਾਂਗੇ ਮੋਟੇ, ਤਾਂ ਆਪਾਂ ਸਰਦੀ ਤੋਂ ਬਚ ਸਕਦੇ ਆ। ਜ਼ਿਆਦਾ ਸਮਾਂ ਆਪਾਂ ਜਿਹੜਾ ਬਾਹਰ ਨਹੀਂ ਨਿਕਲਾਂਗੇ ਘਰ ਤੋਂ।
ਹਾਂਜੀ-ਹਾਂਜੀ ਕੋਈ ਆਪਾਂ ਗਰਮ ਖਾਣਾ ਕੋਈ ਗਰਮ ਚੀਜ਼ ਖਾਣੀ ਦੇ
ਹਾਂਜੀ ਹਾਂ ਲੋਕ ਤੁਸੀਂ ਲਾ ਲੋ ਕਿ ਬਦਾਮ
ਹਾਂਜੀ ਕੋਈ ਸੂਪ ਵਗੈਰਾ ਹੋ
ਹਾਂਜੀ ਹਾਂ ਸੂਪ ਵਗੈਰਾ ਲੈਂਦੇ ਨੇ ਕਈ ਲੋਕ ਨੇ ਜਿਹੜੇ ਦੇਖੋ ਕੌਫੀ ਵੀ ਪੀਂਦੇ ਨੇ
ਹਾਂਜੀ
ਕਿਉਂਕਿ ਸਿਆਲ ਦੇ ਵਿੱਚ ਕੀ ਨੇ ਉਹ ਅਲੱਗ ਡਿਸ਼ਜ ਨੇ ਜਿਹੜੀਆਂ ਉਹ ਟਰਾਈ ਕਰ ਨੇ ਜਦ ਕਿ ਚਾਹ ਹੈ ਜਿਹੜੀ ਦੇਖੋ ਚਾਹ ਦੇ ਵਿੱਚ ਅਲੱਗ ਅਲੱਗ ਮਸਾਲੇ ਪਾ ਕੇ ਬਣਾਈ ਜਾਂਦੀ ਹੈਗੀ
ਆਸ਼ਾ ਠੀਕ ਠੀਕ ਠੀਕ